ਹੈਲੋ
ਸਸ ਰੀ ਕਾਲ ਪਾਜੀ।
ਸਸ ਈ ਕਾਲ ਪਾਜੀ ਠੀਕ ਓ।
ਜੀ ਤੁਸੀਂ ਸੁਣਾਓ ਕੀ ਕਰ ਰਏ ਓ ਘਰ ਪਰਿਵਾਰ ਸਭ ਠੀਕ।
ਵਧੀਆ-ਵਧੀਆ ਤੁਸੀਂ ਸੁਨਾਓ ਵਧੀਆ ਜੀ ਬਸ ਹੁਣ 'ਚ ਕੀਤਾ ਹਾਂਜੀ-ਹਾਂਜੀ।
ਮੈਂ ਤਾਡੇ ਕੋਲੋਂ ਸੋਸ਼ਲ ਮੀਡੀਆ ਬਾਰੇ ਕੁਛ ਪੁੱਛਣਾ ਸੀ ਬਈ ਏਦੇ ਫਾਇਦੇ ਕੀ-ਕੀ ਨੇ ਤੇ ਨੁਕਸਾਨ ਕੀ-ਕੀ ਏ।
ਸੋਸ਼ਲ ਮੀਡੀਆ ਦੇ ਬਾਰੇ ਵੇਖੋ ਜੀ ਫ਼ਾਇਦੇ ਵੀ ਹੈਗੇ ਨੁਕਸਾਨ ਵੀ ਹੈਗੇ।
ਹਮ
ਇਦੇ 'ਚ ਏ ਆ ਜਾਏਗਾ ਮਤਲਬ ਕਿ
ਜੇੜੇ ਸਾਨੂੰ ਦੇਸ਼ ਵਿਦੇਸ਼ ਦੀ ਜਾਣਕਾਰੀ ਹੈਗੀਆਂ। ਹੈਲੋ
ਹੈਲੋ ਹਾਂਜੀ।
ਜੇਡੇ ਸੋਸ਼ਲ ਮੀਡੀਆ ਤੇ ਹੈਗੀ ਏ ਭਾਜੀ ਜੇੜੇ ਸਾਡੇ ਦੇਸ਼ ਦੇ ਜਾਣਕਾਰੀ ਹੈਗੀ ਉਸ ਅਸੀ ਇੱਕ ਮਿੰਟ 'ਚ ਇੰਟਰਨੈਟ ਦੇ ਥਰੂ ਤੁਸੀਂ ਜਲਦ-ਜਲਦ ਹਾਸਿਲ ਕਰ ਸਕਦੇ ਓ।
ਯਾ ਤਾਂ ਹੈ।
ਹਾਂਜੀ ਹਾਂਜੀ, ਤੁਸੀਂ ਕੁਛ ਵੀ ਕਰ ਸਕਦੇ ਔ ਜੈਵੇਂ ਕਿ ਤੁਸੀਂ ਪੜ੍ਹਾਈ ਦੇ ਰਿਲੇਟਿਵ ਕੁਛ ਕੋਈ ਕਿਸਨ ਕਰਨਾ ਓ। ਤੁਸੀ ਕੁਛ ਵੇਖਣਾ ਹੋਵੇ ਨਿਊਸ ਵਗੈਰਾ।
ਮ
ਤੁਸੀਂ ਆਪਣਾ ਹੀ ਕੁਛ ਸੋਸ਼ਲ ਮੀਡੀਆ ਦੇ ਥਰੂ ਆਪਣਾ ਹੀ ਕੁਛ ਪ੍ਰਾਈਵੇਸੀ ਸ਼ੇਅਰ ਕਰਨਾ ਚਾੰਦੇ ਓ। ਕਿਸਦੇ ਇੰਟਰਨੈਟ ਦੇ ਥਰੂ ਬਾਕੀ ਬੰਦੇ ਦੇਖ ਲੈਣਾ। ਔਰ ਐਦੇ ਨੁਕਸਾਨ ਈ ਬੌਤ ਹੈਗ ਕੁਛ ਬੰਦਿਆਂ ਦੇ ਨੁਕਸਾਨ ਤਾਂ ਐਹ ਸੋਸ਼ਲ ਮੀਡੀਆ ਨੁਕਸਾਨ ਹੈਗੇ ਵੀ ਕੁਛ ਗਲਤੀ ਯੂਸ ਕਰਦੇ ਹੈਗੇ।
ਹੂੰ, ਹੂੰ। ਕਿਵੇਂ ਐਕਟੀਗ
ਜਿਵੇਂ ਕਿ ਮਤਲਬ ਤੁਸੀਂ ਐਹ ਲਾ ਲੋ ਜੈਵੇਂ ਕਿ ਤੁਸੀਂ ਸੋਸ਼ਲ ਮੀਡੀਆ ਲਾ ਲੋ ਜੈਵੇਂ ਕੋਈ ਕਿਸੇ ਨੇ ਆਈਡੀ ਬਣਾਈ ਹੋਏ ਕੋਈ ਫੇਕ ਆਈਡੀ ਬਣਾ ਕੇ ਗੱਲਾਂ ਕਰਦਾ ਹੋਏ। ਤਵਾਣ ਤੂੰ ਲੱਗੇਗਾ ਤੁਆਨੂੰ ਤੇ ਲੱਗੇਗਾ ਬਈ ਕੋਈ ਮੇਰਾ ਈ ਕੁਛ ਅਪਣਾ ਫਰੈਂਡ ਗੱਲ ਕਰ ਰਿਐ ਲੇਕਿਨ ਉਸ ਉਸਦੀ ਫੋਟੋ ਲਗਾ ਕੇ ਕੋਈ ਹੋਰ ਗਨਨੋਨ ਪਰਸਨ ਕੋਈ ਗੱਲ ਕਰਦਾ ਹੋੰਦੈ।
ਹਾਂਜੀ, ਐਹ ਤਾਂ ਹੈ, ਜਿਵੇਂ ਤੁਸੀਂ
ਬੰਦੇ ਪੈਸੇ-ਪੂਸੇ ਮੰਗਵਾ ਲੈਂਦੇ ਐ ਜੀ ਮੈਂ ਮੈਨੂੰ ਕੁਛ ਲੋੜ ਹੈਗੀ ਐ ਪੰਜ ਜ਼ਾਰ, ਦਸ ਜ਼ਾਰ ਦੀ। ਸਾਨੂੰ ਲੱਗਦੈ ਕਿ ਚਲੋ ਮੇਰਾ ਫਰੈਂਡ ਹੈਗੈ, ਐਨੂੰ ਲੋੜ ਹੈਗੀ ਏ ਦੇਦ ਲੇਕਿਨ ਬਟ ਕੋਈ ਹੋੰਦਾ ਕੋਈ ਹੋਰ ਐ ਓਹ।
ਐਹ ਤਾਂ ਗੱਲ ਏ। ਹੁਣ ਤੁਸੀਂ ਜਿਵੇਂ ਐ ਲਾ ਲੋ ਇੰਸਟਾਗ੍ਰਾਮ ਹੋ ਗਿਆ, ਯੂਟਿਊਬ ਹੋ ਗਿਆ, ਫੇਸਬੁੱਕ ਹੋ ਗਿਆ ਅੱਜ-ਕੱਲ੍ਹ ਐਹਦੇ ਤੇ ਲੋਕੀ ਚੈਨਲ ਬਨਾ ਕੇ ਵਲੋਗਸ ਪਾਂਦੇ ਨੇ, ਰੀਲ ਪਾਂਦੇ ਨੇ, ਸ਼ੋਰਟਸ ਪਾਂਦੇ ਨੇ। ਓਦੇ ਨਾਲ ਬੰਦੇ ਓਹਦੇ ਨਾਲ ਬੰਦੇ ਪੈਸੇ ਕਮਾਂਦੇ ਨੇ, ਅਪਣਾ ਕਰੀਅਰ ਬਨਾੰਦੇ ਨੇ ਸੋਸ਼ਲ ਮੀਡੀਆ ਦੇ ਐਹ ਵੀ ਫੈਦੇ ਹੈਗੇ ਨੇ।
ਉਹਨਾਂ ਦਾ ਇਨਕਮ ਦਾ ਜ਼ਰੀਆ ਹੈਗਾ ਜੀ ਇੰਟਰਨੈਟ, ਅੱਜ ਤੇ ਅੱਜ ਦੇ ਟੈਮ ਏਚ ਅੱਛਾ ਵੀ ਐ। ਫੈਦਾ ਵੀ ਹੈਗਾ ਜੇ ਐਦਾ ਨੁਕਸਾਨ ਵੀ ਹੈਗਾ ਜੇ। ਇਨਕਮ ਕਰਨਾ ਜ਼ਰੀਆ ਹੈਗਾ ਜੀ ਵਿਲੋਗ ਵਗੈਰਾ ਵਿਯੂਜ਼ ਪੈਹੇ ਮਿਲਦੇ ਜੇ ਲਾਇਕ ਕੇ ਪੈਸੇ, ਸਬਸਕ੍ਰਾਇਬ ਦੇ ਪੈਸੇ ਕੀ, ਯੂਟੂਬ ਜਰੀਏ ਜੇੜੇ ਵਿਲੋਗ ਬਣਦੇ
ਹਾਂਜੀ, ਹਾਂਜੀ‌।
ਹਾਂਜੀ, ਹਰ ਇੱਕ ਚੀਜ਼ ਦੇ ਪੈਸੇ ਹੈਗੇ ਜੀ ਮੇਨ ਹੁੰਦਾ ਜੀ ਕੋਣਟੈਟ। ਜੇ ਤੁਸੀਂ ਵਡੀਆ ਵੀਡੀਓ ਪਵਾਓਗੇ ਕਿਸੇ ਤੇ ਇਤਿਹਾਸਿਕ ਹਿਸਟਰੀ ਤੇ ਪਾਓਗੇ ਕਿਦੀ ਵਧੀਆਰ ਕੋਈ ਵੀ ਤਿਉਹਾਰ ਤੇ ਪਾ ਦੋਗੇ, ਕੋਈ ਵੀ ਵੀਡੀਓ ਅੱਛੀ ਪਾਓਗੇ ਉਸ ਸਾਬ ਨਾਲ ਲੋਕ ਲਾਈਕ ਕਰਤੇ ਹੈ, ਸਬਸਕ੍ਰਾਈਬ ਵੀ ਕਰੇਗੇਂ ਜਦੋਂ ਵਰੀਆ ਲੱਗੀ ਵੀਡੀਓ। ਕੋਣਟੈਂਟ ਦੇ ਸਾਬ ਨਾਲ।
ਹਾਂਜੀ, ਹੁਣ ਤੁਸੀਂਐ ਲਾ ਲੋ ਜਿਵੇਂ ਕੋਈ ਗ਼ਰੀਬ ਪਰਿਵਾਰ ਦਾ ਬੱਚਾ ਹੈਗੈ ਓਨੂੰ ਪੜ੍ਹਨ ਦਾ ਸ਼ੌਕ ਹੈਗੈ, ਓਦੇ ਕੋਲ ਫੋਨ ਹੈਗੈ, ਟੂਸ਼ਨ ਦੀ ਫੀਸ ਅਫੋਰਡ ਨੀ ਕਰ ਸਕਦਾ ਓਹ। ਤੇ ਓਹ ਅਪਣਾ ਯੂਟਿਊਬ ਨਾਲ ਪੜ੍ਹ ਸਕਦੈ। ਚਾਹੇ ਜਿੰਨੀ ਮਰਜ਼ੀ ਦੇਰ ਪੜ੍ਹੇ।
ਜੀ ਬਿਲਕੁਲ, ਅੱਜ-ਕੱਲ੍ਹ ਏ ਆਈ ਤੇ ਤੂੰ ਸੁਣਿਆ ਈ ਹੋਣੈ ਅੱਜ-ਕੱਲ੍ਹ ਏ ਆਈ ਤੋਂ ਬੜਾ ਈ ਬੈਨੀਫਿਟ ਹੋ ਗਿਆ ਜੀ ਗੁ ਗੂਲ ਵਗੈਰਾ ਜੇੜਾ ਹੈਗੈ। ਬੰਦਾ ਘਰ ਬੈਠੇ-ਬੈਠੇ ਪੇਪਰ ਅੱਜ-ਕੱਲ ਹੋ ਜਾਂਦਾ ਹੈਗਾ ਆ। ਜਿਵੇਂ ਕਿ ਤੁਸੀਂ ਐਹ ਲਾ ਲੋ ਘਰ ਬੈਠੇ ਮੰਨ ਲਓ ਕੋਈ ਓਹ ਸਕੂਲ ਦੀ, ਓਹ ਟਿਊਸ਼ਨ ਦੀ ਫੀਸ ਨਹੀਂ ਕਰ ਸਕਦਾ ਸੀ ਓਹ ਫੋਲੋ ਕਰ ਰਿਐ ਓ। ਘਰ ਬੈਠੇ ਬੈਠੇਈ ਓ ਯੂਟਊਬ ਤੋਂ ਵਗੈਰਾ ਵੀਡੀਓ ਵਗੈਰਾਵੇਖ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਦੈ।
ਹਾਂਜੀ, ਜਿਵੇਂ ਤੁਸੀਂ ਆ ਲਾਲੋ- ਅ ਸੋਸ਼ਲ ਮੀਡੀਆ ਦੇ ਸਕੈਮ ਵੀ ਬੜੇ ਹੋ ਰੇਨੇ। ਸਾਡੇ ਕੋਲ ਫੋਨ ਆਏਗਾ ਜਾਦਾਤਰ ਬਜ਼ੁਰਗਾਂ ਤੇ ਬੱਚਿਆਂ ਕੋਲ ਫੋਨ ਆਂਦੈ। ਤੇ ਓ ਕੈਂਦੇ ਨੇ ਬਈ ਮੈਨੂੰ ਓਟੀਵੀ ਦੱਸੋ, ਨਈਂ ਤਾਂ- ਤਾਡਾ ਬੈਂਕ ਅਕਾਊਂਟ ਫਰੀਜ਼ ਹੋ ਜੇਗਾਯਾਂ ਸੀਲ ਹੋ ਜੇਗਾ। ਓ ਡਰ-ਡਰ ਕੇ ਓਟੀਪੀ ਦੱਸ ਦਿੰਦੇ ਨੇ, ਤੇ ਓਨਾਂ ਦਾ ਬੈਂਕ ਅਕਾਊਂਟ- ਚੋਂ ਸਾਰੇ ਪੈਸੇ ਨਿਕਲ ਜਾਂਦੇ ਨੇ।
ਹਾਂਜੀ-ਹਾਂਜੀ, ਤੇ ਇਹ ਇਹ ਹੁੰਦਾ ਤਾਂ ਹੁੰਦਾ ਐਜੀ ਜਦੋਂ ਕੋਈ ਕਿਸੇ ਨੂੰ ਏਹ ਬਾਰੇ ਨਾ ਪਤਾ ਹੋਵੇ। ਓ ਦਿੰਦੇ ਬੰਦੇ ਨੂੰ ਲਾਲਚ ਦੇਖੋ ਜੀ, ਓ ਕੈਂਦੇ ਤੁਆਡੀ ਲਾਗ ਗਈ ਲੋਟਰੀ ਤੁਸੀਂ ਮੈਨੂੰ ਓਟੀਪੀ ਦੱਸੋ ਤੁਆਨੂੰ ਓਟੀਪੀ ਆਏਗਾ, ਤੁਆਡੇ ਇੰਨੇ ਪੈਸੇ ਆ ਜਾਣਗੇ ਪੰਜਾਹ ਲੱਖ ਲਾਖ ਰਪੈ ਆ ਜੇਗਾ। ਤੁਸੀਂ ਓਟੀਪੀ ਦੱਸੋ, ਬੈਂਕ ਅਕਾਊਂਟ, ਡਿਟੇਲ ਦੱਸੋ ਨਾਮ ਦੱਸੋ, ਆਧਾਰ ਕਾਰਡ ਦੋ- ਓ ਸਾਰਾ ਕੌਛ ਤੁਆਡੇ ਕੋਲ ਡਿਟੇਲ ਮੰਗਣ ਗੇ। ਡਿਟੇਲ ਮੰਗ ਕੇ, ਓ ਤੁਆਡੇੈ ਜਿੰਨੇ ਵੀ ਪੈਸੇ ਹੋਣਗੇ ਨਾ ਓ ਸਾਰੇ- ਓ ਲੈ ਕੇ ਜਾਏ, ਓੜ ਜਾਣ-
ਹਾਂ, ਸਾਰੇ ਉੜ ਜਾਂਦੇ ਨੇ।
ਹਾਂਜੀ,
ਹਾਂਜੀ, ਹੋਨ ਸੋਸ਼ਲ ਮੀਡੀਆ ਦਾ ਵੀ ਨੁਕਸਾਨ ਹੈਗਾ, ਜਿਵੇਂ- ਜਿਵੇਂ ਕਿ ਮੰਨ ਲਓ ਅੱਜ-ਕੱਲ ਕਿੰਨੇ ਸਿੰਮ ਆ ਗਏ ਨੇ, ਬੀਐਸਐਨ ਐਲ- ਜੀਓ- ਏਅਰਟੈਲ। ਇੰਨੇ ਸਾਰੇ ਸਿੰਮ ਆ ਗਏ ਨੇ ਐ ਸਾਰਿਆਂ ਦੇ ਅਲੱਗ-ਅਲੱਗ ਟਾਵਰ ਲੱਗਦੇ ਨੇ।
ਬਿਲਕੁਲ ਜੀ ਬਿਲਕੁਲ, ਏਦੇ ਕਰਕੇ ਹੀ ਨਾ ਜੇੜੇ ਟਾਵਰ- ਕਰਕੇ ਜੇੜੇ ਪੰਛੀ ਉੱਪਰ ਉੱਡ ਰੇ ਨਾ- ਓਦੇ ਕਰਕੇ ਬਰਡਸ ਵਗੈਰਰਾਂ
ਹੁਨ ਔਨਾਂ ਦਾ ਜੇੜੀ ਚਿੜੀਆਂ ਵਗੈਰਾ ਹੈਗੀਆਂ, ਔਨਾਂ ਦੀ ਤਾਂ ਨਸਲ ਈ ਖਤਮ ਹੋ ਗਈ ਐ। ਅੱਜ-ਕੱਲ ਵਿਖਦੀਆਂ ਈ ਨੀ ਇੰਨੀਆਂ।
ਹੈ ਈਨੀ ਬਿਲਕੁਲ ਖਤਮ ਹੋ ਗਈ ਏ, ਜਸਟ ਕਬੂਤਰ ਹੈਗੇ। ਚਿੜੀਯਾ ਹੋਗੀ ਜੇੜੀ ਔ ਜੇੜੇ ਪਸ਼ੀ ਹੋਗੇ, ਉਪਰ ੳਡਦੇ ਜੇੜੇ।
ਖਤਮ ਹੀ ਹੋ ਗਈ ਅੱਜ-ਕੱਲ ਔਨਾਂ ਦੀ ਨਸਲ। ਵਿਖਦੇ ਨੀਂ ਇੰਨੇ। ਐ ਨੈੱਟ ਦੇ ਟਾਵਰ ਦੇ ਕਾਰਕੇ। ਤੇ ਜਿਵੇਂ ਤੁਸੀਂ ਮੰਨ ਲੋ ਏਦੇ ਫਾਇਦੇ ਐ ਹੈਗੇ ਨੇ, ਜਿਵੇਂ ਤਾਡੇ ਘਰ ਕੁਛ- ਬਣਿਆ ਨੀਂ ਹੋਯਾ ਖਾਣ ਦਾ, ਤੁਸੀ ਔਡਰ ਕਰ ਸਕਦੇ ਔ ਬਜਾਰੋਂ। ਬਾਜ਼ਾਰ ਤੋਂ ਔਡਰ ਕਰਕੇ ਤਾਡੇ ਘਰ ਤੱਕ ਫੜਾਨ ਆਏਗਾ, ਔ ਡਿਲੀਵਰੀ ਬੋਏ।
ਹਾਂਜੀ, ਬੈਨੀਫਿਟ ਹੈਗਾ ਜੀ ਦੇਖੋ, ਪੈਨੀ ਜਿੱਥੇ- ਜਿੱਥੇ ਅਗਰ ਅਡਵਾਂਟੇਜ ਹੈਗੀ, ਔਥੇ ਡਿਸ ਅਡਵਾਂਟੇਜ ਵੀ ਹੈਗੀ ਏ।
ਹੂੰ-ਹੂੰ ਜੀ।
ਕਸਾਨ ਵੀ ਐ।
ਹੂੰ-ਹੂੰ।
ਦੋਨੋ ਪਰਸੋਂ ਵੇਖਦੈ, ਦੋਨੋ ਤਰਫੋ ਵੇਖਦੇ ਆਂ ਆਪਾਂ।
ਜੀ ਹੁਨ ਤੁਸੀਂ ਜਿਵੇਂ ਐ ਲਾ ਲੋ, ਕੋਈ ਵੀ- ਐਵੇਂ ਐਪ ਆ ਜਾਂਦੀ ਏ, ਇੰਸਟਾਗ੍ਰਾਮ ਦੀ ਰੀਲਾਂ ਸਕੋਲ ਕਰਦੇ-ਕਰਦੇ। ਬਈ ਤੁਸੀਂ ਟੀਸਟਾਂ ਮੰਗਾ ਲੋ, ਏਦੇ ਤੋਂ ਸਸਤੀਆਂ ਮਿਲ ਜੇਗੀ। ਮੇਰੇ ਦੋਸਤ ਨੇ ਇੱਕ ਵਾਰੀ ਟੀ ਸ਼ਰਟ ਮੰਗਾ ਲਈ, ਉਹਨੇ ਪੰਜ ਟੀ ਟਾਂ ਮੰਗਾਈਆਂ ਪੰਜ ਸੌ ਰੁਪਏ ਦੀ, ਉਹਨੂੰ ਪੰਜ ਪਰਦੇ ਆਗੇ, ਹੁਣ ਦੇਖੋ।
ਹਾਂਜੀ, ਹੋ ਜਾਂਦਾ ਜੀ। ਮੰਨਲੋ ਤੁਸੀਂ ਕੋਈ ਫੋਨ, ਪਰਚੇਜ ਕੀਤਾ ਹੋਏ ਕੋਈ ਫੋਨ ਪਰਚੇਸ ਕੀਤਾ, ਕੋਈ ਵੀ ਸੈਟ ਦਾ। ਤੁਸੀਂ ਪੇਮੈਂਟ ਕਰਤੀ ਏ ਔਨਲਾਈਨ, ਤੁਹਾਡੇ ਕੋਲ ਜੋ ਸਮਾਨ ਆਏਗਾ ਸਮਾਨ ਦੇ ਜਗਾ ਨਿਕਲੇਗਾ ਫੋਨ ਦੀ ਜਗਾ ਨਿਕਲੇਗੀ ਨਿਕਲੀ ਡਮੀ।
ਹੂੰ
ਕਈ ਵਾਰ ਐ ਵੀ ਸਕੈਮ ਹੂੰਦੇ ਨੇ।
ਸਹੀ ਗੱਲ ਏ, ਸਹੀ ਗੱਲ ਕੀਤੀ ਏ ਤੁਸੀਂ।
ਕੋਈ ਵੀ, ਕੁਛ ਵੀ ਤੁਸੀਂ ਕੋਈ ਲੈਪਟੋਪ ਵਗੈਰਾ ਮੰਗਵਾ ਰਹੇ ਓ, ਕੁਛ ਵੀ ਸਮਾਨ ਮੰਗਾ ਰਹੇ ਓ। ਏ, ਉਹਦੇ'ਚ ਐ ਹੁੰਦਾ ਜੀ। ਡੁਪਲੀਕੇਟ ਸਮਾਨ, ਸਮਾਨ ਪਾ ਦਿੱਤੇ, ਓਰਿਜਨਲ ਸਮਾਨ ਕਢ ਲੈਂਦੇ।
ਹੂੰ, ਮਨ ਕੰਪਨੀ ਜਿਹੜੀ, ਜਿਵੇਂ ਤੁਸੀਂ ਐਮਾਜੋਨ ਤੋਂ ਮੰਗਾਇਆ। ਉਹ ਤਾਂ ਬਿਲਕੁਲ ਠੀਕ ਪਾਣਗੇ, ਜਿਹੜਾ ਡਿਲੀਵਰੀ ਬੌਏ ਹੈਗਾ, ਉਹ ਅੱਗੇ ਕੁਛ ਗਪਲਾ ਕਰੇਗਾ।
ਜਿਹੜੇ ਡਿਲੀਵਰੀ ਹੋ ਸਕਦੇਨ, ਸਾਰੇ ਨੇ ਨਾ। ਪਲੈਨਿੰਗ ਹੁੰਦੀ ਏ, ਇਹਨਾਂ ਦੀ ਸਾਰੀ ਟੀਮ ਹੁੰਦੀ‌ ਐ, ਤੇ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ ਇਹ ਬੰਦੇ ਨੂੰ ਸਮਾਨ ਦੇਕੇ ਉਹਦੇ ਥ੍ਰੂ ਨਿਕਲਵਾਣਾ। ਕਿਵੇ ਸਮਾਨ ਕਢਕੇ, ਕਿਸ ਸਮਾਨ ਪਾਣੈ, ਕੰਪਨੀ ਐ ਲੇਕਿਨ, ਜਿਹੜੇ ਉਹਨਾਂ ਦੇ ਇੰਪਲੋਈ ਹੁੰਦੇ ਨਾ ਉਹਨਾਂ ਦੇ ਥੋੜਾ ਦਿੱਕਤ ਆਈ।
ਹਾਂਜੀ, ਹੁਣ ਜਿਵੇਂ ਤੁਸੀਂ ਇੱਧਰੋ ਕੋਈ ਬਜ਼ਾਰੋਂ ਸਮਾਨ ਮੰਗਾਣਾ ਤੇ ਤੁਸੀਂ ਕੈਸ਼ ਔਨ ਡਿਲੀਵਰੀ ਮੰਗਾਓ, ਸਭ ਤੋਂ ਵੱਡੀ ਗੱਲ।
ਬਿਲਕੁਲ ਜੀ, ਤੁਸੀ ਜ ਜਿੰਨਾ ਹੋ ਸਕੇ, ਤੇ ਹੋ ਸਕੇ, ਤੁਸੀਂ ਖੁਦ ਹੀ ਵਿਜਿਟ ਕਰੋ, ਖੁਦ ਹੀ ਅੱਖਾਂ ਨਾਲ ਵੇਖਕੇ ਲਿਆਓ। ਕਿੰਨਾ ਕ ਸਮਾਨ ਹੋਊਗਾ, ਕਿੰਨਾ ਵਧੀਆ ਹੋਊਗਾ, ਤੁਸੀ ਆਪ ਵੇਖਕੇ ਲਿਆਓ। ਹੋ ਸਕੇ ਤੋ, ਘੱਟ ਤੋਂ ਘੱਟ
ਚਾਹੇ ਤੁਸੀ ਔਨਲਾਈਨ ਮੰਗਾਓ, ਪਰ ਕੈਸ਼ ਔਨ ਡਿਲੀਵਰੀ ਮੰਗਾਓ ਕੈਸ਼ ਔਨ ਡਿਲੀਵਰੀ ਆਏਗਾ ਤੁਹਾਡੇ ਘਰ। ਤ ਫੜਾ ਕੇ ਜਾਏਗਾ, ਔਰ ਤੁਹ ਤੁਸੀਂ ਉਹਦੇ ਅੱਗੇ ਅੱਖਾਂ ਅੱਗੇ ਸਾਹਮਣੇ ਖੋਲੋ ਬਈ, ਆ ਦੇਖ। ਔਰ ਜੋ ਠੀਕ ਸਮਾਨ ਏ ਲੈਲੋ, ਔਰ ਜੋ ਖਰਾਬ ਏ ਤਾਂ ਉਹਨੂੰ ਕਹੋ ਬਈ ਐ ਡਿਲੀਵਰੀ ਕੈਂਸਲ ਕਰੋ, ਆਪਾਂ ਨੀ ਲੈਣਾ ਸਮਾਨ ਨਹੀਂ ਨਿਕਲਿਆ ਸਾਡਾ।
ਨਹੀਂ ਔਨਲਾਈਨ ਦਾ ਐ ਹੋਗਿਆ ਜੀ, ਔਨਲਾਈਨ ਦਾ ਹੋਗਿਆ, ਮਤਲਬ ਕਿ ਤੁਹਾਡੇ ਕੋਲ ਬਾਹਰ ਜਾਣ ਦਾ ਟਾਈਮ ਨਹੀ ਆ, ਯਾ ਤੁਹਾਨੂੰ ਕੋਈ ਚੀਜ਼ ਸ ਮਿਲਗੀ, ਔਨਲਾਈਨ ਵੀ ਐ ਰੇਟ ਮੈਨੂੰ ਬਾਹਰ ਪੰਜ ਹਜ਼ਾਰ ਦਾ, ਔਨਲਾਈਨ ਦੋ ਹਜ਼ਾਰ ਤੱਕ ਮਿਲਦਾ, ਤਿੰਨ ਹਜ਼ਾਰ ਤੱਕ ਡਿਫਰੈਂਸ ਹੈਗਾ, ਚਲੋ ਕੁਛ ਤਾ ਖਰਾਬ ਹੋ ਵੀਹ ਹਜਾਰ ਚਲੋ ਕੋਈ ਗੱਲ ਨੀ, ਪੰਜ ਹਜ਼ਾਰ ਦਾ ਅਸੀਂ ਦੋ ਹਜ਼ਾਰ ਤੇ ਆਗੇ ਆਂ। ਸਸਤਾ ਮਿਲ ਰਿਹਾ, ਫਿਰ ਤੁਸੀ ਓ ਪਰਚੇਸ ਕਰ ਸਕਦੇ ਓ।
ਹੂੰ
ਐ ਗੱਲ ਸਾਰੀ ਹੈ ਈ।
ਅੱਜ-ਕਲ ਸੋਸ਼ਲ ਮੀਡੀਆ ਦੇ ਐ ਵੀ ਨੁਕਸਾਨ ਹੈਗੇ ਨੇ। ਜਿਵੇਂ, ਮਾਂ-ਪਿਓ ਛੋਟੀ ਉਮਰੇ ਛੇ-ਛੇ ਮਹੀਨੇ ਸੱਤ-ਸੱਤ ਮਹੀਨੇ ਯਾ ਸਾਲ-ਸਾਲ ਦੇ ਬੱਚੇ ਨੂੰ ਰੋਂਦੇ ਹੁੰਦੇ ਨੇ, ਤਾਂ ਉਹਦੇ ਅੱਗੇ ਫ਼ੋਨ ਰੱਖ ਦਿੰਦੇ ਨੇ। ਓਨਾ ਨੂੰ ਚਸ਼ਮਾ ਲੱਗ ਜਾਂਦਾ ਫੇਰ, ਛੋਟੀ ਉਮਰੇ, ਤੇ ਓ ਮਾਂ, ਮਾਂ-ਪਿਓ ਓਨਾਂ ਦਾ ਓਨਾਂ ਦਾ ਈ ਰੋਲ ਕੱਢਦੇ ਨੇ ਬਈ ਏਹ ਫੋਨ ਵੀ ਨੀ ਚਲਾਂਦੇ ਏਨਾ ਤਾਂ ਵੀ ਏਨੂੰ ਛੋਟੀ ਉਮਰ ਚ ਚਸ਼ਮਾ ਲੱਗ ਗਿਆ।
ਹਾਂਜੀ ਏਹ ਤੇ ਪੇਰੈਂਟਸ ਨੂੰ ਵੇਖਣਾ ਪਏਗਾ ਜੀ ਅਸੀਂ ਕਿੰਨੀ ਕੀ ਦੇਰ ਫੋਨ ਦੇ ਸਕਦੇ, ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ ਫੋਨ ਨਾ ਦੋ ਤੋ ਬੱਚੇ ਜ਼ਿੱਦ ਕਰੇਗੇ।
ਹਾਂਜੀ ਬੱਚਾ ਛੋਟਾ ਹੈਗਾ ਓਨੂੰ ਖਿਲੌਣੇੇ ਦੇ ਦੋ ਜ਼ਰੂਰੀ ਫੋਨ ਦੇਣਾ।
ਬਿਲਕੁਲ-ਬਿਲਕੁਲ ਸਈ ਗੱਲ ਏ ਜੀ ਖਿਲੋਣੇ ਦੇ ਦੋ ਲੇਕਿਨ ਏਹ ਵੀ ਅਗਰ ਤੁਸੀਂ ਓਨਾਂ ਦੇ ਸਾਹਮਣੇ ਫੋਨ ਯੂਜ ਕਰ ਰਹੇ ਦੋ-ਦੋ ਕੰਟੇ ਤਿੰਨ-ਤਿੰਨ ਕੰਟੇ ਔਰ ਬੱਚਾ ਏ ਕੈਂਦੇ ਮੇਰੀ ਮੰਮੀ ਪਾਪਾ ਏਨੀ ਦੇਰ ਚਲਾਦੇ ਮੈਂ ਵੀ ਚਲਾ
ਹਾਂਜੀ ਏ ਤਾਂ ਗੱਲ ਏ, ਹੁਣ ਮਾਂ-ਪਿਓ ਨੂੰ ਵੀ ਥੋੜ੍ਹਾ ਵੇਖਣਾ ਪੈਣਾ ਬਈ ਅੱਜ ਬੱਚੇ ਦੀ
ਬੱਚੇ ਦੇ ਤੁਸੀਂ ਓਨਾਂ ਸਾਹਮਣੇ ਕਰੋਗੇ ਓਹੀ ਬੱਚਾ ਕਰੋ, ਅਗਰ ਤੁਸੀਂ ਪੰਜ ਮਿੰਟ ਚਲਾਓਗੇ। ਪੰਜ ਮਿੰਟ ਈ ਚਲਾਏ ਗਾ, ਤੁਸੀਂ ਦੋ-ਦੋ ਘੰਟੇ ਬੈਹ ਕੇ ਵੇਖ ਰਹੇ ਓ ਓਈ ਬੱਚਾ ਜੋ ਵੇਖੇਗਾ ਓ ਸਿੱਖੇਗਾ। ਇਹ ਗੱਲ ਠੀਕ ਕਈ ਤੁਸਾਂ।
ਬਦਸ ਅੱਜ ਕੱਲ ਦੀ ਜਨਰੇਸ਼ਨ ਦਾ ਕੀ ਕਰੀਏ ਬੱਚੇ ਵੀ ਏਹੋ ਜਹੇ ਹੋ ਗਏ ਨੇ ਦਸੋ ਏਕ ਦਿਨ ਫੋਨ ਦੇ ਬਗੈਰ ਨੀ ਰੈ ਸਕਦੇ ਸੋਸ਼ਲ ਮੀਡੀਆ ਦੇ ਬਗੈਰ ਨੀ ਰੈ ਸਕਦੇ ਹੁਨ।
ਹਾਂਜੀ ਸਈ ਗੱਲ ਚਲੋ ਪਾਜੀ ਠੀਕ ਏ ਫੇਰ ਕਰਦਾ ਵਾ ਸਾਸ ਸ੍ਰੀ ਕਾਲ। ਸਾਸ ਸ਼੍ਰੀ ਕਾਲ ਸਾਸ ਸ੍ਰੀ ਕਾਲ।